ਹੈਲੋ, ਹੈਲੋ ਹਾਂਜੀ ਜੀ ਸਸ੍ਰੀ ਅਕਾਲ, ਹੋਰ ਕਿਵੇਂ ਓ?
ਅਸੀਂ ਠੀਕ ਆਂ, ਤੁਸੀਂ ਦੱਸੋ ਕਿਵੇਂ ਓ?
ਵਧੀਆ- ਵਧੀਆ ਮੈਂ ਵੀ ਠੀਕ ਆ, ਬਹੁਤ ਵਧੀਆ, ਹੋਰ ਕੀ ਕਰਦੇ ਸੀਗੇ।
ਅਸੀਂ, ਕੁਛ ਐਵੇਂ ਖਾਸ ਨੀ, ਫ੍ਰਰੀ ਬੈਠੇ ਸੀ।
ਅੱਛਾ- ਅੱਛਾ ਠੀਕ ਆ ਕੁਛ ਨੀ ਦੀ ਮੈਂ ਵੀ ਵਿਹਲੀ ਬੈਠੀ ਸੀ, ਫਿਰ ਮੈਂ ਸੋਚਿਆ ਵੀ ਇੰਨੇ ਦਿਨ ਹੋ ਗਏ ਤੁਹਾਡੇ ਨਾਲ ਗੱਲ ਨੀ ਹੋ ਹੋਈ, ਫਿਰ ਮੈਂ ਫੋਨ ਕਰਕੇ ਤੁਹਾਡੇ ਨਾਲ ਗੱਲ ਕਰਾਂ ਹਨਾ ਵੀ ਬਹੁਤ ਦਿਨ ਹੋ ਗਏ ਆਪਣੇ ਦੋਨਾਂ ਦੀ ਗੱਲ ਨੀ ਹੋਈ, ਤਾਂ ਕਰਕੇ ਮੈਂ ਵਿਹਲੀ ਬੈਠੀ ਸੀ। ਤੇ ਹਨਾ, ਬੈਠੀ-ਬੈਠੀ ਤੇ ਮੇਰੇ ਦਿਮਾਗ 'ਚ ਆਇਆ ਵੀ ਆਪਣੀ ਲਾਈਫ 'ਚ ਹਨਾ ਸਾਨੂੰ ਡਿਸਿਪਲਿਨ ਰਹਿਣਾ ਕਿੰਨਾ ਜ਼ਰੂਰੀ ਆ, ਹਨਾ ਤੇ ਫਿਰ ਮੈਂ ਸੋਚਿਆ ਵੀ ਮੈਂ ਤੁਹਾਡੇ ਨਾਲ, ਹਨਾ ਇਹ ਗੱਲ ਸ਼ੇਅਰ ਕਰਾਂ ਕੁਛ ਤੁਹਾਨੂੰ ਦੱਸ ਤਾਂ ਕੁਛ ਸੁਥੋਂ ਸੁਣਾ ਹਨਾ, ਵੀ ਇਹਦੇ ਨਾਲ ਮੇਰੀ ਵੀ ਨੌਲੇਜ ਵਧੂਗੀ ਤੇ ਤੁਹਾਡੀ ਵੀ ਹਨਾ, ਤੇ
ਹਾਂਜੀ।
ਮੈਂ ਇਹਦੀ ਇਹ ਚੀਜ਼ ਸੋਚ ਰਹੀ ਸੀ ਵੀ ਹਨਾ। ਵੀ ਜੇੜਾ ਬੰਦਾ ਜੇੜਾ ਪਰਸਨ ਲਾਈਫ 'ਚ ਡਿਸਿਪਲਿਨ ਆ, ਉਹ ਕਿੰਨਾ ਜਿਆਦਾ ਸਕਸੈਸਫੁਲ ਪਰਸਨ ਬਨਦਾ ਅੱਗੇ ਜਾ ਕੇ ਹਨਾ। ਉਹਨੇ ਸਾਰਾ ਕੁਛ, ਪਲੈਨ ਕੀਤਾ ਹੁੰਦਾ ਇਹ ਵੀ ਮੈਂ ਇੰਨੇ ਵਜੇ ਉੱਠਣਾ, ਐਨੇ ਵਜੇ ਆਹ ਕਰਨਾ, ਐਨੇ ਵਜੇ ਮੈਂ ਕੰਮ ਕਰਨਾ ਹਨਾ।
ਹਾਂਜੀ।
ਹਾਂਜੀ-ਹਾਂਜੀ।
ਹਾਂਜੀ, ਓ ਬੜਾ ਇੰਮਪੋਟਰਟਸ ਹੁੰਦਾ ਡਿਸਿਪਲਿਨ ਮਤਲਬ, ਆ ਕੁਦਰਤ ਦੀ ਸਾਨੂੰ ਇਹ ਡਿਸਿਪਲਿਨ ਦਾ ਜੋ ਪਾਠ ਪੜ੍ਹਾਉਂਦੀ ਏ, ਸੂਰਜ ਦਾ ਚੜ੍ਹਨਾ, ਫਿਰ ਇਹ ਚੰਦਰਮਾ ਦਾ ਨਿਕਲਣਾ, ਫੇਰ ਰੁੱਤਾਂ ਦਾ ਬਦਲਣਾ। ਸਭ ਕੁਝ ਇੱਕ ਨਿਯਮ ਅਤੇ ਤਰਤੀਬ ਵਿੱਚ ਹੀ ਹੁੰਦਾ ਏ, ਜੇਕਰ ਕੁਦਰਤ ਅਪ ਆਪਣੇ ਨਿਯਮ ਤੋੜ ਦੇਵੇ ਤਾਂ ਦੁਨੀਆਂ ਵਿੱਚ ਵੀ ਤਬਾਹੀ ਆ ਸਕਦੀ ਏ। ਮਤਲਬ ਐਵੇੇ ਅਗਰ ਅਸੀਂ ਵੀ ਡਿਸਿਪਲਿਨ 'ਚ ਸਾਡਾ ਐਵੇ ਹੋਣਾ ਚਾਹੀਦਾ ਟਾਇਮ-ਟਾਇਮ ਉਠ ਉੱਠਣਾ, ਜੇ ਅਗਰ ਤੁਸੀਂ ਅੱਠ ਵਜੇ ਉੱਠਦੇ ਓ ਤਾਂ ਤੁਸੀਂ ਰੋਜ ਡੇਲੀ ਅੱਠ ਵਜੇ ਹੀ ਉੱਠਣਾ ਚਾਹੀਦਾ ਨਾ, ਇੱਕ ਮਿੰਟ ਅੱਗੇ ਨਾ ਇੱਕ ਮਿੰਟ ਪਿੱਛੇ। ਤਾਡਾ ਤਾ ਥੋਹੜਾ ਰੋਟੀ ਖਾਣ ਦਾ ਟਾਈਮ ਏ, ਤਾਡਾ ਤਾ ਥੋਹੜ੍ਹਾ ਸੌਣ ਦਾ ਟਾਈਮ ਏ ਮਤਲਬ ਇਤਨਾ ਮਤਲਬ, ਇਸ ਤਰਾਂ ਹੋਣਾ ਚਾਹੀਦਾ ਕਿ ਨਾ, ਇੱਕ ਮਿੰਟ ਆ ਗਏ ਨਾ, ਇੱਕ ਮਿੰਟ ਪਿੱਛੇ ਤੋਂ ਆਪ ਪਿਆ ਅਪ, ਐਵੇਂ ਨਾ ਤੁਸੀਂ ਸਟਰੈੱਸ ਫ੍ਰੀ ਵੀ ਰਹਿੰਦੇ ਓ, ਐਵੇ ਲਾਈਫ ਵਾਸਤੇ ਵੀ ਬੜਾ ਅੱਛਾ ਐੰ ਤੁਹਾਡੇ ਕੰਮ-ਕਾਜ ਵੀ ਜੋ ਹੁੰਦੇ ਨਾ ਇਸੀ ਡਿਸਪਲਿਨ 'ਚ ਰਹਿ ਕੇ ਨਾ ਫਟਾਫਟ ਖ ਮੁੱਕੇ ਵੀ ਜਾਂਦੇ ਨੇ, ਜੇ ਅਗਰ ਤੁਸੀਂ ਟਾਈਮ ਪ੍ਰੋਪਰਲੀ ਡਿਸਿਪਲਿਨ ਰੱਖੋ ਤੇ।
ਹਾਂਜੀ-ਹਾਂਜੀ ਤੇ ਤੁਸੀਂ ਬਿਲਕੁਲ ਸਹੀ ਕਿਆ, ਹਨਾ। ਮੈਂ ਵੀ ਇਹ ਚੀਜ਼ ਸੋਚਦੀ ਸੀ, ਮੈਂ ਵੀ ਹਨਾ ਉਹਦੀ ਲਾਈਫ 'ਚ ਬਹੁਤ, ਮਤਲਬ ਇਹ ਚੀਜ਼ ਹੁੰਦਾ ਵੀ ਮੈਂ ਡਿਸਪ ਡਿਸਿਪਲਿਨ ਮੇਨਟੇਨ ਕਰਕੇ ਰੱਖਦੀ ਆ, ਹਨਾ। ਮੈਂ ਆਪ ਸ਼ਡਿਊਲ ਬਣਾਇਆ ਹੋਇਆ, ਵੀ ਇੰਨੇ ਵਜੇ ਉੱਠਣਾ, ਇੰਨੇ ਵਜੇ ਏ, ਇੰਨੇ ਵਜੇ ਕੰਮ ਤੇ ਜਾਣਾ, ਇੰਨੇ ਵਜੇ ਆ ਕੇ ਸਟੱਡੀ ਕਰਨੀ ਹਨਾ। ਵੀ ਇੰਨੇ ਵਜੇ, ਥੋੜੇ ਜਿਹੇ ਗਾਣੇ ਸੁਣ ਕੇ ਆਪਦਾ ਮਾਇੰਡ ਰਿਲੈਕਸ ਕਰਨਾ ਹਨਾ। ਤਾਂ ਕਰਕੇ ਉਹ ਚੀਜ਼ ਦੇ ਨਾਲ, ਜੇੜੀ, ਜੇੜਾ ਮੇਰਾ ਕੰਮ ਆ ਹਨਾ।
ਤੇ ਮੈਂ ਆਪਦੇ ਆਪ ਨੂੰ ਟਾਈਮ ਵੀ ਦੇ, ਏ ਟਾਈਮ ਵੀ ਦੇ -ਦੇ ਪਾਉਂਦੀ ਆ, ਉਸ ਚੀਜ਼ ਦੇ ਨਾਲ ਹਨਾ, ਇਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਆ। ਕਿਉਂਕਿ ਜੇ ਮੈਂ ਡਿਸਪਲਿਨ 'ਚ ਨਾ ਰਵਾਂ, ਜੇ ਮੈਂ ਆਪਦਾ ਕੰਮ ਟਾਈਮ ਟੂ ਟਾਈਮ ਨਾ ਕਮਾਂ, ਫਿਰ ਕਰਾਂ ਫੇਰ ਮੇਰੀ ਲਾਈਫ ਕਿੰਨੀ ਹੋਚੋਚ-ਪਹੋਚ ਹੋਜੂਗੀ ਹਨਾ। ਵੀ ਇਹ ਚੀਜ਼ ਮੈਨੂੰ ਏ ਚੀਜ਼ ਨਹੀ ਫੇਰ ਪਤਾ ਲੱਗੂਗੀ, ਵੀ ਮੈਂ ਕੇੜੀ ਚੀਜ਼ ਪਹਿਲਾਂ ਕਰਾਂ ਜਾਂ ਕੇੜੀ ਚੀਜ਼ ਬਾਚ ਜੋ ਕਰਾਂ ਹਨਾ, ਫਿਰ ਉਹ ਚੀਜ਼ ਬਹੁਤ ਔਖੀ ਹੋ ਜਾਂਦੀ ਆ।
ਹਾਂਜੀ, ਬਿਲਕੁਲ ਸਹਿਮਤ ਆਂ, ਤੁਹਾਡੀ ਗੱਲ ਨਾਲ ਮੈਂ। ਬਿਲਕੁਲ ਸਹੀ ਕਿਆ ਤੁਸੀਂ।
ਆਪਾਂ ਨੂੰ ਵੀ, ਬੱਚਿਆਂ ਨੂੰ ਵੀ, ਇਹੀ ਸਿੱਖਿਆ ਦੇਣੀ ਚਾਈਦੀ ਆ, ਹਨਾ ਵੀ ਇਹ ਵੀ ਆਪਦਾ ਬੱਚੇ ਟਾਈਮ ਤੇ ਕੰਮ ਕਰੋ, ਕਿਉਂਕਿ ਬੱਚਿਆਂ ਨੂੰ ਮੋਸਟਲੀ ਟੀਚਰਸ ਨਾ ਸਕੂਲੇ ਇਹ ਚੀਜ਼ ਕਹਿ ਦਿੰਦੇ ਆ ਵੀ ਵੈਨਸਡੇ ਨੂੰ ਮੈਂ ਤੁਹਾਡਾ, ਜਿਵੇਂ ਅੱਜ ਮੰਡੇ ਆ ਟੀਚਰ ਕਹਿਣਗੇ, ਮੈਂ ਤੁਹਾਡਾ ਵੈਡਨੈਸਡੇ ਨੂੰ ਟੈਸਟ ਲਵਾਂਗੀ, ਟੀਚਰਸ ਨੂੰ ਇਹ ਚੀਜ਼ ਹੁੰਦਾ ਵੀ ਮੈਂ ਇਕ ਇੱਕ ਦਿਨ ਬੱਚੇ ਨੂੰ ਦਵਾਂ। ਵੀ ਅੱਜ ਜਾ ਕੇ ਬੱਚੇ ਰਿਵੀਜ਼ਨ ਕਰਨ, ਕੱਲ ਨੂੰ ਉਹ ਜੇ ਕੋਈ ਉਹਨਾਂ ਨੂੰ ਡਾਊਟ ਆ ਮੈਨੂੰ ਪੁੱਛਣ, ਹਨਾ। ਤੇ ਫੇਰ ਵਰਨੈਸਡੇ ਉਹਨਾਂ ਦਾ ਟੈਸਟ ਹੋਵੇ, ਬਟ ਬ ਬੱਚੇ ਆਪਣੇ ਇਹ ਚੀਜ਼ ਕਰਦੇ ਨੀ ਹੈਗੇ ਹਨਾ, ਬੱਚੇ ਨੂੰ ਇਹ ਚੀਜ਼ ਹੁੰਦਾ ਹਜੇ, ਤਾਂ ਮੈਮ ਨੇ ਵੇਡਨੈਸਡੇ ਨੂੰ ਟੈਸਟ ਲੈਣਾ ਅਸੀਂ ਟਿਊਜ਼ਡੇ ਨੂੰ ਈ ਪੜਾਂਗੇ ਅੱਜ ਕਿਉਂ ਪੜ੍ਹੀਏ।
ਹਾਂਜੀ ਸਹੀ ਕਿਆ ਤੇ ਵਿਦਿਆਰਥੀ ਦੀ ਤਾਂ ਮਤਲਬ ਪਹਿਲੀ ਪੌੜੀ ਹੀ ਇੱਕ ਅਲਗ ਡਿਸਪਲਿਨ 'ਚ ਰਹਿਣਾ ਜੇ ਅਗਰ ਵਿਦਿਆਰਥੀ ਨੇ ਛੋਟੀ ਉਮਰ 'ਚ ਚੋ ਈ ਡਿਸਪਲੀਨ ਦਾ ਜੋ ਇੰਪੋਰਟੇਨਸ ਐ ਰੋਲ ਸਿੱਖ ਲਿੱਤਾ ਐ, ਮਤਲਬ ਉਸਦੀ ਲਾਈਫ ਕਿ ਹੁਣ ਤੱਕ ਤੁ ਤੋਂ ਇਹ ਕੰਮ ਆਉਗੀ ਕਿ, ਕਿਤਨਾ ਇਪੋਟ ਜੋ ਇੰਪੋਰਡੈਟ ਆ ਡਸਿਪਲਨ ਚ ਰਹਿਣਾ ਆ ਵਿਦਿਆਰਥੀ ਸਮੇਂ ਸਿਰ ਸਕੂ ਸਕੂਲ ਜਾਣ ਦਾ ਆਪਣੇ ਅਧਿਆ ਆ ਆਪਣੇ ਜੋ ਟੀਚਰਾਂ ਦਾ ਸਤਿਕਾਰ ਕਰਦਾ ਐ, ਪੂਰੀ ਲਗਨ ਨਾਲ ਪੜ੍ਹਾਈ ਕਰੇ ਤੇ ਉਹਨੂੰ ਉਸਨੂੰ ਭਵਿੱਖ ਵਿੱਚ ਵੀ ਸਫਲ-ਸਫਲ ਇਨਸਾਨ ਬਣਾਉਂਦਾ ਐ।
ਸਹੀ ਗੱਲ ਐ ਦੀ ਇਹੀ ਗੱਲ ਨਾ ਮੈਂ ਸੋਡੇ ਨਾਲ ਹੰਡਰਡ ਪਰਸੈਂਟ ਹਨਾ ਸਹਿਮਤ ਆ ਵੀ ਜੇ ਬੱਚਾ ਛੋਟਾ ਹੁੰਦਾ ਈ ਆਪਦਾ ਡਿਸਪਲਿਨ ਚ ਰਹੁਗਾ ਆਪ ਬੱਚੇ ਨੂੰ ਇਹ ਚੀਜ਼ ਪਤਾ ਲੱਗਜੂ ਵੀ ਇਹ ਚੀਜ਼ ਕਿੰਨੀ ਜ਼ਰੂਰੀ ਆ ਮੇਰੀ ਜ਼ਿੰਦਗੀ ਲਈ। ਦੈਨ ਉਹ ਚੀਜ਼ ਕਨਫੋਮਡ ਆ ਵੀ ਉਹ ਇੱਕ ਵੱਡਾ ਹੋਕੇ ਇੱਕ ਸਕਸੈਸ ਫੁਲ ਪਰਸਨ ਸਕਸੈਸਫੁਲ ਬਿਜ਼ਨਸ ਮੈਨ। ਵੱਡਾ ਹੋਕੇ ਕੁਛ ਵੀ ਬਣੂਗਾ ਬਟ ਉਹ ਬਹੁਤ ਜ਼ਿਆਦਾ ਸਕਸੈਸਫੁ ਸਕਸੈਸਫੁਲ ਹੋਊਗਾ ਆਬਦੀ ਲਾਈਫ ਦੇ ਵਿੱਚ ਕਿਉਂਕਿ, ਉਹਨੂੰ ਛੋਟੇ ਹੁੰਦੇ ਤੋਂ ਹੀ ਇਹ ਚੀਜ਼ ਪਤਾ ਲਗਜੂ ਵੀ-ਵੀ ਡਸੀਪਲੀਨ ਇੱਕ ਏਦਾਂ ਦੀ ਇੰਪੋਰਟੈਂਟ ਚੀਜ਼ ਆ, ਹਨਾ ਮੇਰੀ ਲਾਈਫ ਚ ਜਿਹਨੂੰ ਮੈਂ ਕਦੇ ਉਹੋ ਨੀ ਕਰ ਸਕਦਾ ਕਿਉਂਕਿ ਜਿਹੜਾ ਆਪਣਾ ਟਾਈਮ ਆ, ਉਹਦੀ ਚੱਲੀ ਜਾਂਦਾ ਉਹ ਆਪਣੇ ਲਈ ਕਿਸੇ ਲਈ ਖੜਦਾ ਨੀ ਹੈਗਾ, ਤੇ ਜਦੋਂ ਟਾਈਮ ਲੰਘ ਜਾਂਦਾ, ਫੇਰ ਆਪਾਂ ਨੂੰ ਟਾਈਮ ਦੀ ਕਦਰ ਹੁੰਦੀ ਆ। ਸੋ ਆਪਾਂ ਨੂੰ ਪਹਿਲਾਂ ਈ ਨਾਲ ਦੇ ਨਾਲ ਟਾਈਮ ਦੀ ਕਦਰ ਕਰਨੀ ਚਾਹੀਦੀ ਐ ਆਪਾਂ ਨੂੰ ਟਾਈਮ ਦੇ ਨਾਲ ਚੱਲਣਾ ਚਾਹੀਦਾ ਨਾ ਕਿ ਆਪਾਂ ਆਪਾਂ ਨੂੰ ਟਾਈਮ ਦੀ ਵੇਟ ਕਰਨੀ ਚਾਹੀਦੀ ਐ ਵੀ ਟਾਈਮ ਆਊਗਾ ਦੈਨ ਮੈਂ ਕਰੂੰਗਾ ਨਈ। ਆਪਾਂ ਨੂੰ ਟਾਈਮ ਦੇ ਨਾਲ-ਨਾਲ ਚੱਲਣਾ ਚਾਹੀਦਾ ਜਿਹਦੇ ਨਾਲ ਆਪਣੀ ਲਾਈਫ ਬਹੁਤ ਸਮੂਥ ਹੋਜੂਗੀ ਹਨਾ।
ਹਾਂਜੀ-ਹਾਂਜੀ ਬਿਲਕੁਲ ਸਈ ਕਿਆ ਤੇ ਜੋ ਡਿਸਪਲਿਨ ਤਾਂ ਸਾਡੀ ਨਾ ਊਰਜਾ ਨੂੰ ਦਿੰਦੀ ਐ। ਅਤੇ ਸਾਡਾ ਸਮਾਂ ਬਚਾਓਦੀ ਐ। ਇੱਕ ਆ ਇੱਕ ਡਿਸਪਲੀਨ ਵਿਅਕਤੀ ਮਾਨਸਿਕ ਤੌਰ ਤੇ ਸ਼ਾਂਤ ਤੇ ਸਰੀਰਿਕ ਤੌਰ 'ਤੇ ਤੰਦਰੁਸਤ ਰਹਿੰਦਾ। ਇਸ ਇਲਾਵਾ ਸਮਾਜਿਕ ਅਤੇ ਕਾਰੋਬਾਰ ਜੀਵਨ ਵਿੱਚ ਵੀ ਜੋ ਡਿਸਪਲਿਨ ਤ ਡਿਸਪਲਿਨ ਅਤੇ ਤਰੱਕੀ ਦਾ ਮੁੱਖ ਆਧਾਰ ਹੁੰਦਾ ਹੈ।
ਹਾਂਜੀ-ਹਾਂਜੀ ਜੀ। ਕਿਉਂਕਿ ਹਨਾ ਵੀ ਜਿਵੇਂ ਇੱਕ ਮੈਰਿਡ ਲੇਡੀ ਆ ਉਹਨਾਂ ਦੇ ਹਨਾ ਬੇਬੀ ਵੀ ਆਪਾਂ ਦੇਖਦੇ ਆ ਬਟ ਉਹ ਨਾਲ ਦੀ ਨਾਲ ਆਪਣਾ ਔਫਿਸ ਦਾ ਕੰਮ ਕਰਦੇ ਨਾਲ ਦੀ ਨਾਲ ਉਹ ਘਰੇ ਆਪਦੇ ਬੱਚੇ ਨੂੰ ਆਪਦੇ ਹਸ ਬੈਡ ਨੂੰ ਆਪਦੀ ਫੈਮਿਲੀ ਨੂੰ ਹਨਾ ਆਪਣੇ ਇਨਲੌਸ ਨੂੰ ਸਾਂਭਦੇ ਨੇ ਉਹ ਚੀਜ਼ ਆਪਾਂ ਨੂੰ ਇਹ ਚੀਜ਼ ਹੁੰਦਾ ਵੀ ਸਾਰੀਆਂ ਚੀਜ਼ਾਂ ਮੈਨੇਜ ਕਿਵੇਂ ਕਰਦੇ ਨੇ ਬਟ ਉਹਨਾਂ ਨੂੰ ਪਤਾ ਆ ਉਹਨਾਂ ਨੇ ਇੱਕ ਰੂਟੀਨ ਆ ਦੇ ਉਹਨਾਂ ਨੇ ਇੱਕ ਸ਼ਡਿਊਲ ਬਣਾਇਆ ਹੋਇਆ ਵੀ ਮੈਂ ਆਹ ਚੀਜ਼ ਤੇ ਆਹ ਕੰਮ ਕਰਨਾ ਹਨਾ ਉਹ ਇੱਕ ਡਿਸਿਪਲੇਨਡ ਆਪਾਂ ਕਹਿ ਸਕਦੇ ਆ ਵੂਮੈਨ ਨੇਗੇ। ਕਿਉਂਕਿ ਉਹ ਸਾਰਾ ਕੰਮ ਆਪਦੇ ਟਾਈਮ ਦੇ ਵਿੱਚ ਕਰਦੇ ਤਾਂ ਹੀ ਉਹ ਹਨਾ ਆਪਦਾ ਘਰ ਆਬਦਾ ਔਫਿਸ ਆਬਦੇ ਬੱਚੇ ਆਪਦਾ ਹਸਬੈਂਡ ਸਾਰਾ ਕੁਛ ਮੈਨੇਜ ਕਰ ਸਕਦੇ ਇੱਕ ਟਾਈਮ ਤੇ ਹਨਾ ਕਿਉਂਕਿ ਜੇ ਦੇਖੀਏ ਇੱਕ ਹਾਊਸ ਵਾਈਫ ਲਈ ਇਹ ਚਿਜ ਬਹੁਤ ਜ਼ਿਆਦਾ ਔ ਔਖੀ ਹੋ ਜਾਂਦੀ ਆ, ਹਨਾ ਵੀ ਫੈਮਲੀ ਦੇ ਨਾਲ-ਨਾਲ ਆਪਦੇ ਵੋਕ ਨੂੰ ਮੈਨੇਜ ਕਰਨਾ।
ਹਾਂਜੀ।
ਹਾਂਜੀ- ਹਾਂਜੀ ਦੀ। ਉਹੀ ਤਾਂ ਗੱਲ ਆ ਦੀ, ਕਿਉਂਕਿ ਨਾ ਬੰਦੇ ਨੂੰ ਹਰ ਚੀਜ਼ ਹਰ ਬੰਦੇ ਨੂੰ, ਆਪਾਂ ਇਹਨੀ ਚ ਕਹਿੰਦੇ ਵੀ, ਅਡਲਟਸ ਨੂੰ ਇਹ ਚੀਜ਼ ਦੇਖ ਣੀ ਚਾਹੀਦੀ ਹੈ, ਨਹੀਂ। ਬਟ ਛੋਟੇ ਹੁੰਦੇ ਤੋਂ ਜਵਾਕਾਂ ਤੋਂ ਲੈ ਕੇ ਵੱਡੇ ਤੱਕ, ਵੱਡੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਹ ਚੀਜ਼ ਹੋਣੀ ਚਾਹੀਦੀ ਆ। ਤਾਂ ਕਰਕੇ ਬੰਦਾ ਆਪਦੀ ਲਾਈਫ 'ਚ ਕਾਮਯਾਬ ਹੁੰਦਾ, ਕਹਿੰਦੇ ਹੁੰਦੇ ਹਨਾ। ਵੀ ਐਜੂਕੇਸ਼ਨ ਲਈ ਵੀ, ਸਾਰਾ ਕੁਛ ਇੰਪੋਰਟੈਂਟ ਆ ਨਾਲੇ ਦੂਜੀ ਚੀਜ਼ ਇਹੋ ਚੀਜ਼ ਹੋ ਜਾਂਦੀ ਹੈ, ਵੀ ਬੰਦੇ ਨੂੰ ਪਤਾ ਹੁੰਦਾ ਹੈ ਵੀ ਅਸੀਂ ਕੀ ਕਰ ਰਹੇ ਹਾਂ, ਆਪਦੀ ਲਾਈਫ 'ਚ ਜਾਂ ਅਸੀਂ ਅੱਗੇ ਕੀ ਕਰਨਾ ਆ ਹਨਾ, ਤੁਸੀਂ ਹੁਣ ਯਕੀਨ ਨਹੀਂ ਮੰਨਣਾ ਦੀ ਮੇਰੀ ਖੁਦ ਹੀ ਸਿਸਟਰ ਸੀ ਹਨਾ, ਜਦੋਂ ਪਹਿਲਾਂ ਮੈਂ ਛੋਟੀ ਹੁੰਦੀ ਸੀ ਮੈਂ ਬਿਲਕੁਲ ਹੀ ਮਤਲਬ ਡਿਸਪ ਪਲੀਡ ਨੀ ਸੀ ਮੈਂ ਆਪਦੀ ਲਾਈਫ 'ਚ ਹਨਾ ਬਹੁਤ ਮਤਲਬ ਇਹ ਚੀਜ਼ ਕਰਦੇ ਹੁੰਦੀ ਸੀ, ਕੋਈ ਗੱਲ ਨਹੀਂ ਕਰਲਾਂਗੇ ਕੋਈ ਗੱਲ ਨੀ ਹੋਜੂਗਾ ਹਨਾ। ਬਟ ਮੇਰੀ ਸਿਸਟਰ ਨੇ ਵੀ ਮੈਨੂੰ, ਇਹੀ ਚੀਜ਼ ਸਮਝਾਈ ਸੀ। ਉਹ ਮੈਨੂੰ ਕਹਿੰਦੇ ਹੁੰਦੇ ਸੀਂ, ਹਮੇਸ਼ਾ ਵੀ ਅਹ ਵੀ ਤੂੰ ਏਦਾਂ ਨਾ ਸੋਚਿਆ ਕਰ, ਵੀ ਜਿਹੜਾ ਤੈਨੂੰ ਕੰਮ ਮਿਲ ਗਿਆ ਤੂੰ ਓਨ ਦਾ ਸਪੋਟ ਕਰ, ਕਿਉਂਕਿ ਤੂੰ ਵਿਹਲੀ ਉਸ ਟਾਈਮ ਹਨਾ, ਵੀ ਤੂੰ ਕੰਮ ਕਰ ਕਿਉਂਕਿ ਕੱਲ ਨੂੰ ਕੀ ਪਤਾ ਤੈਨੂੰ ਹੋਰ ਵਧੀਆ ਹੋਰ ਵੱਡਾ ਕੰਮ ਮਿਲ ਜਾਵੇ, ਤੇ ਅੱਜ ਅੱਜ ਵਾਲੇ ਕੰਮ ਲਈ ਵੀ ਉਹਦੇ ਕੋਲ ਟਾਈਮ ਨਾ ਹੋਵੇ, ਹਨਾ ਵੀ ਤੈਨੂੰ ਦੋਨੋ ਚੀਜ਼ਾਂ ਵੀ ਅਜ ਈ ਮੈਨੇਜ ਕਰਕੇ ਚੱਲਣਾ ਪਉ, ਕਿੳਕਿ ਉਹਨੂੰ ਇੱਕ ਚੀਜ਼ ਕਹਿਣਦੇ ਹੁਣ ਦੇ ਸੀ ਹੋਰ, ਵੀ ਕੱਲ ਨੂੰ ਕਿਸੇ ਨੇ ਤੇਰੇ ਨਾਲ ਨੀ ਖੜਨਾ, ਹਨਾ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸਾਰਾ ਕੁਛ ਤੇਰੀ ਲਾਈਫ ਤੈਨੂੰ ਖੁਦ ਹੀ ਕਰਨਾ ਪੈਣਾ, ਹਨਾ ਸੋ ਥੋੜੀ ਜਿਹੀ ੳਹ ਮੈਨੂੰ ਕਹਿੰਦੇ ਹੁੰਦੇ ਸੀ ਤੁਹਾਡੇ ਸੀ ਬਹੁਤ ਆਪਦੀ ਲਾਈਫ ਹਨਾ ਵਧੀਆ ਕਰ
ਹਾਂਜੀ ਬਿਲਕੁਲ।
ਹਾਂਜੀ- ਹਾਂਜੀ।
ਮੈਂ ਕਹਿਣਾ ਸੀ ਦੇਖੋ, ਨਦੀਆਂ ਜਾਂ ਡਿਸਿਪਲਿਨ ਦੀ ਹ 'ਚ ਨਦੀਆਂ ਨੇ, ਹਵਾ ਨੇ ਫਿਰ ਇਹ ਸਭੀ ਤੂਫਾਨ ਆ ਜਾਂਦਾ ਐ, ਪਹਾੜ ਸਾਰੇ ਹੀ ਲਾਈਕ, ਡਿਸਪਲਿਨ 'ਚ ਹੀ ਰਹਿੰਦੇ ਨੇ, ਡਿਸਪਲਿਨ ਤੇ ਫੌਜੀ ਦੇਖਲੋ, ਫੌਜ ਦਾ ਪੂਰਾ ਕੰਮ- ਕਾਜ ਫੌਜੀਆਂ ਦਾ ਜੋ ਵਿਵਹਾਰ ਪੂਰਾ ਡਿਸਪਲਿਨ ਦਾ ਪ੍ਰਗਟਾਵਾ ਐ। ਸਾਨੂੰ ਆਪਣੇ ਜੀਵਨ 'ਚ, ਤੇਜ਼ੀ ਲਿਉਣੀ ਲਈ ਇਸ ਸਫਲਤਾ, ਦੇ ਸਿਖਰ ਤੱਕ ਪਹੁੰਚਾਉਣ ਲਈ ਸਾਰਿਆਂ ਲਈ ਲਾਈਕ, ਡਿਸਿਪਲਿਨ ਇੱਕ ਇਹੋ ਜਿਹਾ ਇੱਦਾਂ ਵੱਡਾ ਮਤਲਬ ਅਸੀਂ ਕਹਿ ਸਕਦੇ ਆ, ਸ਼ਸਤਰ ਐ। ਕਿ ਅਸੀਂ ਅਗਰ ਡਿਸਿਪਲਿਨ 'ਚ ਮਾਸਟਰ ਹੋ ਜਾਈਏ ਨਾ, ਕਿ ਜਿਹੜਾ ਕਮ ਮਿਸਟੇਕ ਕਰਨਾ, ਇਹ ਟਾਈਮ 'ਤੇ ਕਰਨਾ ਅਸਾਂ ਦੀ ਲਾਈਫ ਇੰਨੀ ਸੌਖੀ ਹੋ ਜਾਣੀ ਹੈ, ਅਸੀਂ ਯਕੀਨ ਵੀ ਨਹੀਂ ਕਰ ਸਕਦੇ ਕਿ ਕਿੰਨੀ ਸੌਖੀ ਕਿ ਇੰਨੀ ਖੁਸ਼ਹਾਲ ਭਰੀ ਲਾਈਫ ਜਾਏਗੀ, ਸਾਡੀ। ਕਿਉਂਕਿ ਜੋ ਸਭ ਕੁਛ, ਟਾਈਮ- ਟੂ ਟਾਈਮ ਹੁੰਦਾ ਐ ਤੇ, ਜੇ ਟਾਈਮ ਤੇ ਖਾਣਾ ਜੇ, ਟਾਈਮ ਤੇ ਸੋਣਾ ਜੇ ਟਾਈਮ ਤੇ ਪੜ੍ਹਨਾ ਜੇ ਟਾਈਮ 'ਤੇ ਐਕਸਰਸਾਈਜ਼ ਕਰ ਲਉ, ਖੇਡ ਲਉ ਫਿਰ ਇਹਜੇ ਟਾਈਮ 'ਤੇ ਥੋੜ੍ਹਾ, ਆਪਣਾ। ਯੂਟਿਊਬ ਵਗੈਰਾ ਜੋ ਵੀ ਐਂਟਰਟੇਨਮੈਂਟ ਹੈ ਉਹ ਕਰ ਲਓ, ਐਂਡ ਫਿਰ ਸੌ ਜੋ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਲੱਗਦੀ ਆ ਦੀ ਤੇ ਮੈਨੂੰ ਇੱਕ ਚੀਜ਼ ਫੁਲ ਲੱਗਦੀ ਆ ਵੀ ਜਿਵੇਂ ਹਨਾ ਆਪਣੇ ਮੌਸਮ ਨੇ ਹਨਾ ਜਿਵੇਂ ਹੁਣ ਅ ਸਾਵਨ ਦੇ ਮਹੀਨੇ ਚ ਬਾਰਿਸ਼ ਹੋਊਗੀ ਹਨਾ ਜਿਵੇਂ ਹੁਣ ਗਰਮੀ ਲੰਘ ਏ ਫਿਰ ਸਿਆਲ ਲਾਉਣਗੇ ਵੀ ਉਹੀ ਮੰਥ ਚ ਸਾਰਾ ਕੁੱਛ ਹੁੰਦਾ ਆ ਵੀ ਉਹ ਵੀ ਆਪਾਂ ਕਹਿ ਸਕਦੇ ਹਾਂ ਵੀ ਕੁਦਰਤ ਵੀ ਇੱਕ ਡਿਸਿਪਲਿਨ ਨਾਲ ਹੀ ਚੱਲ ਰਹੀ ਆ ਹਨਾ। ਜਿਵੇਂ ਜਦੋਂ ਬਾਰਿਸ਼ ਹੋਣੀ ਆ। ਉਦੋਂ ਹੀ ਹੋਣੀ ਆ ਹਨਾ ਜਿਹੜਾ ਮਹੀਨਾ ਹੁੰਦਾ ਉਹਦੇ 'ਚ ਬਾਰਿਸ਼ ਹੋਣੀ ਜਿਵੇਂ ਚੇਤ ਮਹੀਨਾ। ਹੋ ਗਏ ਜ ਪੰਜਾਬੀ ਮਹੀਨੇ ਹੁੰਦੇ ਆਪਣੇ ਉਹ ਮਹੀਨੇ ਚ ਗਰਮੀ ਕਿੰਨੀ ਪੈਂਦੀ ਆ ਹੁਣ ਸਾਵਣ ਦਾ ਮਹੀਨਾ ਜੋ ਹੁਣ ਦੇਖੋ ਬਾਰਿਸ਼ਾਂ ਸ਼ੁਰੂ ਹੋ ਜਾਣੀਆਂ ਹਨਾ। ਤੇ ਫਿਰ ਹੌਲੀ ਹੌਲੀ ਨਵੰਬਰ ਦਸੰਬਰ ਤੱਕ ਠੰਢ ਹੋ ਜਾਣੀ ਆ ਦੀ। ਤੁਸੀਂ ਇਹ ਚੀਜ਼ ਦੇਖੋ ਵੀ ਜਦੋ ਕੁਦਰਤ ਇੰਨਾ ਡਿਸਪਲਨ ਇੰਨਾ ਉਹ ਚੀਜ ਰੱਖਕੇ ਰੱਖ ਸਕਦੀ ਤੇ ਫਿਰ ਆਪ ਆਪਾ ਕਿਉ ਨੀ ਹਨਾ।
ਓਹੀ, ਚਲੋ ਦੀਦੀ ਵਧੀਆ ਫਿਰ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਅਹ ਮੈਂ ਚੱਲਦੀ ਹਾਂ ਹੁਣ ਕੋਈ ਆ ਗਿਆ। ਗਿਆ ਘਰ ਠੀਕ ਐ।
ਠੀਕ ਹੈ ਠੀਕ ਹੈ ਦੀ ਓਕੇ ਸਾਸਰੀ ਕਾਲ।
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਹਾਂਜੀ